ਹੈਲੋ, ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ ਜੀ? ਹੋਰ ਕੀ ਕਰਦੇ ਸੀ?
ਬਸ ਫਰੀ ਹੈਗੇ ਆ ਜੀ।
ਹਾਂਜੀ।
ਮੈਂ ਕਹਿੰਦਾ ਫਰੀ ਹੈਗੇ ਆ। ਬਸ।
ਅੱਛਾ- ਅੱਛਾ।
ਹਾਂਜੀ।
ਮੈਂ ਕਿਹਾ, ਕੋਈ ਕੰਮ ਨੀ ਹੈਗਾ। ਫਰੀ ਹੈਗੇ। ਉਹ
ਨਾ ਜੀ ਕੋਈ ਕੰਮ ਨੀ। ਅੱਜ ਕੱਲ ਕੰਮ- ਧੰਦਾ ਹੈ ਹੀ ਨਹੀਂ।
ਹਾਂ, ਬਸ ਏਦਾਂ ਹੀ ਆ ਸਾਰਿਆਂ ਦਾ ਨੌਕਰੀ ਵਾਲੇ ਕਹਿੰਦੇ ਨੇ ਸੈਲਰੀ ਨੀ ਹੈਗੀ। ਬਿਜਨਸਮੈਨ ਕਹਿੰਦੇ ਨੇ ਕੰਮ ਨੀ ਹੈਗਾ।
ਬਸ ਉਹੀ ਗੱਲ ਹੈ ਜੀ ਨਹੀਂ ਜੀ ਬਸ ਉਹੀ ਹੈਗਾ ਜੀ।
ਹਾਂ ਜਿੰਨਾ ਨਹੀਂ ਆਦਾ ਕੋਈ ਕੰਮ ਕਾਜ ਤੇ ਫਿਰ ਸੋਸ਼ਲ ਮੀਡੀਆ ਚ'
ਔਨਲਾਈਨ ਤੁਹਾਨੂੰ ਪਤਾ ਹੈਗਾ ਅੱਜ ਕੱਲ ਕਿੰਨੀ ਕਮਾਈ ਹੈਗੀ ਹੈ।
ਬੜੀ ਕਮਾਈ ਹੈ ਬਹੁਤ ਜਿਆਦਾ ਕਮਾਈ ਹੈ ਬਈ। ਬਹੁਤ ਐਟਰਟੇਨਮੈਂਟ ਦਾ ਐਟਰਟੇਨਮੈਂਟ ਹੈ।
ਯੂਟਿਊਬ ਤੇ ਬੱਚੇ ਵਲੋਗ ਬਣਾ- ਬਣਾ ਕੇ ਕਰੋੜਾ ਪਤੀ ਹੋ ਗਏ ਨੇ।
ਹਾਂ, ਛੋਟੇ- ਛੋਟੇ ਬੱਚੇ ਲੱਗੇ ਹੋਏ ਨੇ। ਹਾਂ, ਅਸੀਂ ਬੱਚਾ ਹੋਏਗਾ। ਪੈਦਾ ਹੋਏਗਾ ਤੇ ਉਹਦੇ ਅਕਾਊਂਟ ਬਣ ਜਾਂਦੇ ਨੇ।
ਉਹੀ ਹੁਣ ਤੁਸੀਂ ਉਹ ਵੇਖ ਲੋ ਇੰਸਟਾਗ੍ਰਾਮ। ਰੀਲਾਂ ਬਣਾ ਬਣਾ ਕੇ ਬੱਚੇ ਤੇੇ ਪੈਸਾ ਕਮਾ ਰਹੇ ਨਾਲ ਪ੍ਰਮੋਸ਼ਨ ਕਰ ਰਹੇ ਨੇ ਹੋਰ ਚੀਜ਼ਾਂ ਦੀ।
ਹਾਂ- ਹਾਂ ਵੇਖਿਆ ਮੈਂ।
ਸੋਸ਼ਲ ਮੀਡੀਆ ਚ' ਵੀ ਪਾਵਰ ਬੜੀ ਹੈਗੀ।
ਬਹੁਤ ਪਾਵਰ ਹੈ। ਦੱਸਾਂ ਕਿਉਂ, ਕਿਉਂਕਿ ਪਤਾ ਨੀ ਕਿੱਥੋਂ- ਕਿੱਥੋਂ ਦੇ ਲੋਕ ਵੇਖ ਰਹੇ ਨੇ ਹਰ ਕੰਟਰੀ ਦਾ ਹਰ ਸਿਟੀ ਦਾ, ਹਰ ਸਟੇਟ ਦਾ ਬੰਦਾ ਜੁੜਿਆ ਹੋਇਆ ਹਨਾ।
ਬਿਲਕੁਲ- ਬਿਲਕੁਲ।
ਅਲੱਗ -ਅਲੱਗ ਤਰ੍ਹਾਂ ਦੀ ਸਾਨੂੰ ਵੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਵੀ ਹਾਂ। ਕਿੱਥੇ ਦਾ ਕੀ ਰਿਲੀਜਨ ਹੈਗਾ ਹੈ। ਕਿੱਥੇ ਦਾ ਕੀ ਟ੍ਰਡੀਸ਼ਨ ਹੈ। ਕੀ ਉਹਨਾ ਏ ਆਊਟਫਿਟ ਹੇਗੀਆ ਨੇ ਨਾ। ਹਾਂਜੀ। ਬਸ ਇਹ ਤੇ ਫ਼ਰਕ ਪੈ ਹੀ ਜਾਂਦਾ। ਹਾਂਜੀ
ਇਹ ਤੇ ਬਸ ਅੱਜ ਕੱਲ ਔਨਲਾਈਨ ਕਿੰਨਾ ਲੋਕੀ ਕੰਮ ਕਰ ਰਹੇ ਹਨ ਘਰ ਬਹਿ ਕੇ ਹੀ ਆਪਣੀ ਨੌਕਰੀਆਂ ਕਰ ਰਹੇ ਨੇ ਔਨਲਾਈਨ ਕੰਮ ਕਰ ਰਹੇ। ਪੈਸਾ ਵੀ ਕਮਾ ਰਹੇ ਹਨ ਵਰਕ ਫਰੋਮ ਹੋਮ ਬਹੁਤ ਜਿਆਦਾ ਹੋ ਗਿਆ ਨੇ
ਹਾਂ ਇਹ ਤੇ ਗੱਲ ਹੈਗੀ ਏ
ਹ ਤੁਸੀਂ ਉਹ ਦੇਖਲਓ, ਕੀ ਕਹਿੰਦੇ ਜਿਹੜੀ ਡਰੋਪ ਸ਼ਿਪਿੰਗ ਹੈਗੀ ਹੈ। ਉਹ ਚ' ਪਤਾ ਕਿੰਨਾ ਪੈਸਾ ਹੈਗਾ।
ਨਾ ਮੈਨੂੰ ਨੀ ਪਤਾ
ਅੱਛਾ ਤੁਹਾਨੂੰ ਨੋਲੇਜ ਨਹੀਂ ਹੈ ਅਡੋਪਟ ਸ਼ਰਿੰਗ ਦੀ
ਨਾ ਤੁਸੀਂ ਦੱਸੋ ਮੈਨੂੰ
ਉਹ ਚ ਪਤਾ ਕੀ ਹੁੰਦਾ ਇ ਜਿਵੇਂ ਨਾ ਬੰਦਾ ਔਨਲਾਈਨ ਪ੍ਰੋਡਕਟ ਖਰੀਦ ਏ ਇੱਕ ਐਪ ਤੋਂ ਦੂਸਰੇ ਐਪ ਚ ਵੇਚਦਾ ਹੈ ਜੈ ਜਿਵੇਂ ਉਹਦਾ ਐ ਉਹ ਪ੍ਰੋਡਕਟ ਰੁੱਕੇਗਾ ਨਾ ਉਹਨੂੰ ਕਮਿਸ਼ਨ ਮਿਲਦੀ ਏ ਬਹੁਤ ਜ਼ਿਆਦਾ
ਅੱਛਾ-ਅੱਛਾ।
ਹਾਂਜੀ
ਤੇ ਏ ਤੁਸੀਂ ਕੀਤਾ ਆ
ਨਾ ਜੀ ਮੈਨੂੰ ਪਤਾ ਹੈਗਾ ਮੈਨੂੰ ਨੌਲੇਜ ਹੈਗੀ ਮੈਂ ਕੀਤਾ ਨੀ ਹੋਇਆ ਉਹਦੇ ਤਜਰੀਆ ਹੁੰਦਾ ਹੈ ਲੈ ਉਹਦੇ ਤੇ ਲੈਪਟੋਪ ਚਾਹੀਦਾ ਹੈ। ਵਾਈਫਾਈ ਚਾਹੀਦਾ ਹੈ ਹੋਰ ਥੋੜਾ ਪੈਸਾ ਵੀ ਚਾਹੀਦਾ ਹੈ।
ਬੈਂਕ ਘਰਾਂ ਚ ਹੀ ਲੱਗਿਆ ਹੋਇਆ ਜੇ ਹਾਂ ਸਟਾਰਟ ਕਰਨ ਚ ਥੋੜਾ ਜ ਇਨਵੈਸਟਮੈਂਟ ਅਗਰ ਹੁੰਦੀ ਵੇ ਤੇ ਫਿਰ ਕੀ ਮਾਡਾ ਹੈ।
ਹਾਂ ਇੱਕ ਵਾਰੀ ਅਗਰ ਉਹ ਚੱਲ ਜੇ ਨਾ ਕੰਮ ਬਹੁਤ ਪੈਸਾ ਹੈਗਾ ਜੀ ਉਸ ਕੰਮ ਚ
ਹਾਂ ਉਹ ਤੇ ਹੈ ਹੀ ਆਪਣਾ ਕਰ ਸਕਦੇ ਹੋ ਅਗਰ ਕਰਲੋ ਤੇ ਵਧੀਆ ਬਣ ਰਿਹਾ
ਹੁਣ ਤਾਂ ਬਾਈ ਥੋੜੀ ਨੋਲੇਜ ਹੋਣ ਤਾਂ ਨਾ ਤਾਂ ਹੀ ਫਾਇਦਾ ਹੈਗਾ ਕਿਉਂਕਿ ਬਿਨਾਂ ਨੌਲੇਜ ਤੋਂ ਕੰਮ ਕਰਨ ਦਾ ਫਾਇਦਾ ਨਹੀਂ ਏ
ਹਾਂਜੀ ਉਹਦੇ ਚ ਤੁਸੀਂ ਯੂਟੀਊਬ ਤੋਂ ਵੇਖੋ ਨਾ
ਓਪਨ ਹੀ ਹੁੰਦਾ ਜੇ ਮੈ ਉਹ ਪ੍ਰੋਡਕਟ ਹੁੰਦਾ ਨਾ ਅਸੀਂ ਉਹ ਚੂਜ ਕਰਨਾ ਜਿਹੜਾ ਮਤਲਬ ਜ਼ਿਆਦਾ ਚੱਲਦਾ ਹੈ ਨਾ ਪ੍ਰੋਡਕਟ ਔਨਲਾਈਨ ਅਸੀਂ ਓਨੂੰ ਖ਼ਰੀਦ ਅਸਾ ਉਹਨੂੰ ਖ਼ਰੀਦ ਲੈਣਾ ਹੈ। ਫਿਰ ਅਸੀਂ ਨਾ ਅੱਗੇ ਉਹਨੂੰ ਬੇਚ ਦੇਣਾ ਹੈਗਾ ਆਪਣੇ ਰੇਟ ਤੇ
ਅੱਛਾ।
ਔਨਲਾਈਨ ਫਿਰ ਉਹ ਅਗਰ ਜਿਵੇਂ ਲੋਕੀ ਖ਼ਰੀਦਣਗੇ ਨਾ ਜਿੱਦਾਂ ਉਹ ਉਹ ਖ਼ਰੀਦਣ ਗੇ ਲੋਕੀ ਫਿਰ ਉਹਨਾਂ ਨੂੰ ਫ਼ਾਇਦਾ ਹੋਏਗਾ ਬਹੁਤ ਜ਼ਿਆਦਾ
ਅੱਛਾ।
ਹਾਂਜੀ ਇਚ ਨਾ ਦੁਗਣਾ ਚ ਕਮਾਈ ਹੈਗੀ ਹੈ।
ਕਮਿਸ਼ਨ ਕਮਿਸ਼ਨ ਬੇਸ ਇੱਕ ਤਰ੍ਹਾਂ ਦਾ
ਹਾਂ ਕਮਿਸ਼ਨ ਬੇਸ
ਉਹ ਜਿਵੇਂ ਆਪਣੇ ਪ੍ਰੋਡਕਟ ਨੂੰ ਐਡੀਟ ਉਡਿਤ ਕਰਕੇ ਥੋੜੀ ਵਧੀਆ ਵੀਡੀਓ ਬਣਾ ਕੇ ਉਦਾਂ ਜਿਵੇਂ ਅਸੀਂ ਪਾਈਏ ਨਾ ਉਹ ਵੀ ਬੜਾ ਫ਼ਰਕ ਪੈਂਦਾ
ਫ਼ਰਕ ਤੇ ਦੇਖੋ ਪਏਗਾ ਹੀ ਫ਼ਰਕ ਤੇ ਪੈਂਦਾ ਹੀ ਹੈ ਕਿਉਂ ਵੀ ਦੇਖੋ ਹੁਣ ਹਰ ਕੋਈ ਦੇਖੋ ਉਹ ਵੀ ਨਹੀਂ ਓ ਕੀ ਨੇ ਵੀ ਬਥੇਰੇ ਲੋਕ ਨੇ ਜਿਹੜੇ ਲਲ ਵੀ ਲੈਂਦੇ ਨੇ ਜਿਹਨਾਂ ਨੇ ਆਪਣੇ ਟਾਈਮ ਸੇਵਿੰਗ ਕਰਨੀ ਹੋਏ ਜਿਹੜੇ ਬਿਜੀ ਰਹਿੰਦੇ ਨੇ ਆਪਣੇ ਚਲੋ ਅਸੀਂ ਆਪਣਾ ਮੰਗਵਾ ਲੈਨੇ ਹਾਂ।
ਹੂ ਪਤਾ ਕੀ ਹੈ ਜਿਹੜਾ ਰੋਜ ਛੁੱਟੀ ਹੈਗੀ ਨਾ
ਹੂ ਅੱਛਾ ਹਾਂ ਤੇ ਦੇਖ ਲਓ ਫਿਰ ਕਿੰਨਾ ਵਧੀਆ ਹੈਗਾ ਪੂਰਾ ਵਰਲਡ ਮਤਲਬ ਕਿੰਨਾ ਵ ਹੈਗਾ ਵਰਲਡ ਹੈਨਾ
ਕੋਈ ਵੀ ਖਰੀਦ ਸਕਦਾ।
ਅੱਛਾ।
ਹਾਂਜੀ
ਤਾਂ ਫਿਰ ਤਾਂ ਵਧੀਆ ਤੁਸੀਂ ਕਰੋਂ ਸਟਾਰਟ ਫਿਰ ਮੈਨੂੰ ਵੀ ਦੱਸਣਾ ਸਟਾਰਟ ਕਰਕੇ ਵੇ। ਚਲ ਥੋੜੀ ਜਿਹੀ ਇਨਵੈਸਟਮੈਂਟ ਹੀ ਤਾਂ ਹੈਗੀ ਆ ਆਪਣਾ ਸੈਕਿੰਡ ਹੈਂਡ ਲੈਪਟੋਪ ਲੈ ਲੈਂਦਾ।
ਘੱਟ ਤੋਂ ਘੱਟ ਚਾਲੀ ਪੰਜਾਹ ਹਜ਼ਾਰ ਵਿੱਚ ਇਨਵੈਸਟਮੈਂਟ ਹੈਗੀ।
ਹਾਂ ਤੇ ਫੇਰ ਦੇਖੋ ਫਿਰ ਬਾਅਦ ਚੋਂ ਪੈਸੇ ਵੀ ਤੇ ਹੈਗੇ ਨੇ ਨਾ।
ਹਾਂ ਓਤੇ ਹੈਈ ਏ ਹੁਣ ਜਿਵੇਂ ਅਸੀਂ ਪ੍ਰੋਡਕਟ ਖਰੀਦੇਆ ਆ ਹੁਣ ਸਾਨੂੰ ਇਹ ਹੈਕੀ ਉਹ। ਪ੍ਰੋਡਕਟ ਜਿਹੜਾ ਚੱਲ ਰਿਹਾ ਨਾ ਉਹਨੂੰ ਮਤਲਬ ਥੋੜੇ ਘੱਟ ਰੇਟ ਤੇ ਜਿਹੜੇ ਰੇਟ ਤੇ ਚਲਦਾ ਹੁੰਦਾ ਨਾੁ ਥੋੜੇ ਘੱਟ ਰੇਟ ਤੇ ਵੇਚੋ ਜ਼ਿਆ ਲੋਕੀ ਲੈਣਗੇ।
ਅੱਛਾ
ਹਾਂਜੀ
ਫਿਰ ਦੇਖ ਲੋ ਵੀ ਹਾਂ ਮੁਨਾਫ਼ਾ ਹੀ ਹੈ ਇਹਦੇ ਵਿੱਚ ਘਾਟਾ ਤੇ ਹੈ ਨੀ।
ਨਾ ਜੀ ਨਾ ਇਹ ਤੇ ਵੇਖੋ ਜੀ ਬੰਦਾ ਇੱਕ ਵਾਰੀ ਕਰ ਕਰਕੇ ਐਕਪੀਰੀਅਂਸ ਹੋ ਜੇ ਨਾ। ਬੜੇ ਬੰਦੇ ਅਮੀਰ ਹੋ ਜਾਂਦੇ ਨੇ ਕੰਮ ਕਰਦੇ ਬੜੇ ਜ਼ਿਆਦਾ ਲੋਕੀ ਕਰ ਰਹੇ ਨੇ ਡਰੋਪ ਚ ਨੇ।
ਹੁਣ ਤੁਸੀਂ ਇੱਕ ਇਹ ਚੀਜ਼ ਵੇਖੋ ਨਾ। ਲੋਕਾਂ ਨੂੰ ਹੋਰ ਕੁਛ ਤਾਂ ਦੇਖੋ ਬਣਾਉਣਾ ਕਰਨਾ ਆਉਂਦਾ ਨੀ ਹੈਗਾ। ਹੈਨਾ ਤੇ ਹੋਰ ਕੁਛ ਨੀ ਤੇ ਲੋਕੀ ਆਹੀ ਚੀਜ਼ਾਂ ਕਰਦੇ ਰਹਿੰਦੇ ਨੇ ਕਿਧਰੇ ਗਏ। ਓਥੇ ਦੀ ਵੀਡੀਓਜ਼ ਵਗੈਰਾ ਪਾ ਕੇ ਚਲੋ ਜੀ ਓ ਕਰ ਦਿੱਤਾ। ਵੀਡੀਓ ਪਾ ਦਿੱਤੀਆਂ ਫੇਮਸ ਹੋ ਗਿਆ।
ਹੁਣ ਤੁਸੀਂ ਉਹ ਵੇਖ ਲੋ ਜਿੱਦਾਂ ਬੰਦਾ ਓਨਲਾਈਨ ਸ਼ੋਪਿੰਗ ਕਰਦਾ ਰਿਹਾ। ਜਿਵੇੇ ਬੰਦੇ ਨੂੰ ਅਗਰ ਓਨਲਾਈਨ ਜਿਵੇਂ ਘਰ ਮੰਗਵਾਉਣਾ ਸਮਾਨ। ਉਹਨੂੰ ਜਾ ਬਸ ਓਦਾਂ ਓਨਲਾਈਨ ਹੀ ਆ ਜਾਂਦਾ ਵੇਖੋ ਕਿੰਨਾ ਸੌਖਾ
ਹਾਂ ਕਿੰਨਾ ਸੁੱਖ ਇਹ ਤੇ ਗੱਲ ਹੈਗੀ ਆ ਸਹੀ ਕਿਹਾ ਤੁਸੀਂ ਇਹ ਚੀਜ਼ ਤੇ ਵਧੀਆ ਗੱਲ ਏ।
ਅਗਰ ਜਿਵੇਂ ਮੈਨੂੰ ਸਹੀ ਤਰ੍ਹਾਂ ਤਰੀਕੇ ਨਾਲ ਯੂਜ ਕਰਨਾ ਹੁੰਦਾ ਸੋ ਮੀਡੀਆ ਉਹ ਬੜੇ ਪੈਸੇ ਕਮਾ ਰਹੇ ਹੈ।
ਹਾਂਜੀ ਛੋਟੇ ਬੱਚੇ ਵੀ ਪੈਸੇ ਕਮਾ ਰਹੇ ਨੇ ਵੀ ਨਿੱਕੇ-ਨਿੱਕੇ ਬੱਚੇ ਬੜੇ। ਪੈਹੇ ਕਮਾਲੋ ਨੂੰ ਜਿਹਨੂੰ ਡਾਂਸ ਆਉਂਦਾ ਹੈ। ਜਿਹਨੂੰ ਡਰੋਇੰਗ ਆਉਂਦੀ ਹੈ ਜਿਹਨੂੰ ਕੋਈ ਚੀਜ਼ ਦੀ ਐਕਟਿੰਗ ਆਉਂਦੀ ਹੈ। ਹਾਸੀ ਮਜ਼ਾਕ ਵਾਲੇ ਨਿੱਕਾ ਜਿਹਾ ਬੱਚਾ ਹੈਗਾ ਪੰਦਰਾਂ ਸੋਲਾਂ ਮਹੀਨੇ। ਹੈਗਾ ਉਹਨੇ ਯੂਟਿਊਬ ਤੋਂ ਸਿਲਵਰ ਬਟਨ ਤੱਕ ਮਤਲਬ ਕੀ ਉਹ ਕਰ।
ਅੱਛਾ-ਅੱਛਾ-ਅੱਛਾ ਜੀ
ਹਾਂ ਇੰਨੀ ਅੱਛੀ-ਅੱਛੀ ਵੀਡੀਓਜ਼ ਪਾਉਂਦਾ ਕੁਛ ਨੀ ਮਤਲਬ ਕਿ ਫਾਲਤੂ ਉਹ ਵੀ ਨੀ ਹੈਗਾ। ਸ਼ੋ ਬਾਜ਼ੀ ਵੀ ਨੀ ਹੈਗੀ ਦਿਖਾਵਾ ਨੀ ਹੈਗਾ। ਨੈਚੁਰਲ ਬਿਲਕੁਲ ਨੈਚੁਰਲ
ਅੱਛਾ
ਕਿੰਨਾ ਅੱਛਾ ਇੰਨਾ ਕਿਊਟ ਲੱਗਦਾ ਹੈ ਨਾ। ਉਹਦੇ ਪੇਰੈਂਟਸ ਉਹਦੀ ਸਵੇਰੇ ਟਮਿੰਗ ਫਿਕਸ ਕੀਤੀ ਹੋਈ। ਸਵੇਰੇ ਬਾਰਾਂ ਵਜੇ ਉਹਦੀ ਵੀਡੀਓ ਅਪਲੋਡ ਹੁੰਦੀ ਹੈ। ਸ਼ਾਮੀ ਛੇ ਵਜੇ ਹੁੰਦੀ ਇੱਕ ਰਾਤੀ ਨੋ ਵਜੇ ਦਾ ਯੂਟਿਊਬ ਤੇ ਵੀਡੀਓ ਆਉਂਦੀ। ਪੂਰੇ ਦਿਨ ਦੀ ਐਕਟੀਵਿਟੀ ਚ ਜੋ ਕਰਦਾ ਰਹਿੰਦਾ। ਤੇ ਉਹਨੂੰ ਯੂਟਿਊਬ ਦਾ ਸਿਲਵਰ ਬਟਨ ਮਿਲਿਆ ਜੇ।
ਬਸ ਉਹੀ ਮਿਲਿਆ ਵਾ ਜੀ। ਲੱਕ ਵੀ ਹੁੰਦਾ ਨਾ ਜਿਵੇਂ, ਉਹ ਅਗਲੇ ਮਿਹਨਤ ਵੀ ਤਾਂ ਕਰਦੇ ਨੇ ਰੋਜ਼।
ਉਹਦੇ ਨਾਲ-ਨਾਲ ਉਥੇ ਪੇਰੈਂਟਸ ਨੂੰ ਵੀ ਕਮਾਈ ਹੋ ਰਹੀ ਹੈ।
ਬਿਲਕੁਲ ਜੀ, ਅਸਲੀ ਕਮਾਈ ਤੇ ਪੇਰੈਂਟਸ ਨੂੰ ਹੋ ਰਹੀ ਹੈ।
ਹੋਰ ਮਿਹਨਤ ਵੀ ਦੇਖੋ ਪੇਰੈਂਟਸ ਦੀ ਹੈਗੀ ਏ।
ਬਿਲਕੁਲ ਜੀ ਬਿਲਕੁਲ, ਮਿਹਨਤ ਸਾਰੀ ਉਹਨਾਂ ਦੀ ਹੈਗੀ ਹੈ ਜੀ।
ਹਾਂ ਤੇ ਇਹ ਚੀਜ਼ ਹੈਗੀ ਐ, ਮੇਰੇ ਹਿਸਾਬ ਮੈਂ ਵੀ ਦੇਖੋ ਅੱਜ-ਕੱਲ ਪਾਰਟ ਟਾਈਮ ਹਰ ਕਿਸੇ ਨੂੰ ਕਰਨਾ ਚਾਹੀਦਾ, ਮੇਰੇ ਇੱਕ ਨੋਲੈਜ ਚ ਹੈਗਾ ਹੈ। ਉਹਨੇ, ਔ ਫੂਡ-ਫੂਡ ਵਲੋਗਰ ਬਣਿਆ ਦਾ ਐ, ਉਹ
ਅੱਛਾ-ਅੱਛਾ,
ਹਾਂ ਥੋੜੇ ਦਿਨ ਪਹਿਲੇ ਫੋਨ ਆਇਆ ਸੀ, ਕਿ ਤੁਹਾਡੇ ਉੱਥੇ ਕਿਹੜੇ ਕਿਹੜੇ ਵਧੀਆ ਵਾਲੇ, ਕਿ ਰੈਸਟੋਰੈਂਟ ਨੇ ਮੈਂ ਵਲੋਗਿੰਗ ਸਟਾਰਟ ਕੀਤੀ ਹੈ, ਵੀ ਏਦਾਂ ਆਣਾ ਹੈ, ਮੈਂ ਫਿਰ ਮੈ ਔਨੂੰ ਦ ਔ ਆਇਆ ਸੀ ਉਹ, ਮੈਂ ਕਿਹਾ ਪੈਸੇ ਹੈ ਐਦੇ ਵਿੱਚ, ਕਹਿੰਦਾ ਹਾਂ, ਬਥੇਰਾ ਮੁਨਾਫ਼ਾ ਹੈ। ਪ੍ਰੋਫਿਟ ਹੈਗਾ ਵਧੀਆ ਹੈਗਾ, ਪਾਰਟ ਟਾਈਮ ਕਰਦਾ ਜੋਬ ਵੀ। ਕਰਦਾ, ਨਾਲੇ ਸ਼ਾਮੀ ਵੇਲੇ ਫੂਡ ਵਲੋਗਿੰਗ ਕਰ ਲਈ। ਅੱਜ ਕਲ੍ਹ ਫੋਨ ਦੇਖੋ, ਸਾਰਿਆਂ ਕੋਲ ਵਧੀਆ ਤੋਂ ਵਧੀਆ ਵਧੀਆ ਹੈਗੇ ਨੇ, ਵੀਡੀਓ ਤੇ ਬਣਾਉਣੇ, ਜਿੱਦੇ ਮਰਜ਼ੀ ਚ ਬਣਾ ਲੋ।
ਹਾਂ, ਪਤਾ ਕੀ ਹੈਗਾ ਹੀ, ਐਵੇਂ ਬੰਦਾ ਅਗਰ ਬਲੋਗ ਬਨਾ ਰਿਹਾ ਨਾ ਮੇਨ ਉਹ ਤਾਂ ਹੈਗਾ ਜੀ, ਜਿਵੇਂ ਸਬਸਕ੍ਰਾਈਬਰ ਆਉਣ ਲਾਈਵ ਆਉਣ, ਮੇਨ।
ਹਾਂ ਹਾਂ, ਔਰ ਉਹ ਮੁੰਡੇ, ਜਿਹੜੇ ਮੈਂ ਤੁਹਾਡੇ ਬੱਚੇ ਦੀ ਗੱਲ ਕਰ ਰਹੀ ਆਂ ਨਾ ਉਹ ਤੇ ਦੱਸ, ਮਤਲਬ ਕਿ ਹੰਡਰਡ ਮਿਲੀਅਨ ਪਾਰ ਹੋ ਗਏ ਜੇ ਔਦੇ। ਹਾਂ, ਨਹੀਂ ਫੋਲੋਵਰ
ਅਛਾ ਜੀ, ਕਿਥੇ ਯੂ ਟਊਬ ਤੇ।
ਹ ਨਹੀਂ, ਐਦੇ ਤੇ, ਇੰਸਟਾਗ੍ਰਾਮ ਤੇ। ਯੂ ਟਊਬ ਤੇ ਵੀ ਹੈਗੇ ਨੇ, ਇੰਸਟਾਗ੍ਰਾਮ ਵਾਲੇ ਵੇਖਦੇ ਨੇ ਨਾ ਯੂ ਟਊਬ ਤੋਂ।
ਅੱਛਾ ਅੱਛਾ
ਹਾਂ ਫੇਰ, ਇਹ ਹੈ ਚੀਜ਼ ਮੈਂ ਕਹਿ ਰਹੀ ਹਾਂ, ਵੀ ਦੇਖ ਲਓ ਵੀ ਕਿੰਨਾ ਮਤਲਬ ਕਿ ਹਾਂ ਇੰਨਾ ਛਾਇਆ ਹੋਇਆ ਨਾ, ਬੱਚਾ ਬੜਾ ਤੇਜ਼ ਹੈਗਾ ਹੈ, ਬਹੁਤ ਤੇਜ਼ ਹੈ। ਵੀ ਔਨਲਾਈਨ ਦਾ ਦੇਖ ਲੋ, ਕਿੰਨਾ ਸੋਸ਼ਲ ਮੀਡੀਆ ਦਾ ਕਿੰਨਾ ਹੋ ਜਿਹਨਾਂ ਨੇ ਸਹੀ ਤਰੀਕੇ ਨਾਲ ਯੂਜ ਕਰਨਾ ਹੈ, ਉਹ ਤੇ ਦੇਖੋ, ਪੈਸੇ ਕਮਾ ਰਹੇ ਨੇ। ਜਿਨਾਂ ਨੇ ਚ ਕਰਨੀ ਹੈ, ਉਹ ਗ਼ਲਤ ਯੂਜ ਕਰਦੇ ਪਏ ਨੇ, ਫਰੋਡ ਵੀ ਬੜਾ।
ਉਹੀ ਤਾਂ ਵੇਖੋ ਫਰੋਡ ਵੀ ਅੱਜ ਕੱਲ ਬਹੁਤ ਹੋ ਰਿਹਾ, ਸਕੈਮ ਵੀ ਬੜਾ ਤਗੜਾ ਹੋ ਰਿਹਾ ਅਜ ਕੱਲ। ਪੈਸਾ ਓ ਟੀ ਪੀ ਚੱਲਦਾ ਹੈ, ਤੇ ਸਾਰਾ ਖਾਤਾ ਸਾਫ਼।
ਹਾਂ ਜੇ ਅਸੀਂ ਹਾਂ, ਮੇਰੇੂੰ ਹੁਣੇੇ ਪਿੱਛੇ ਨਾ ਮੇਰੇ ਹੈਗੇ ਨੇ ਨੋਨ, ਉਹਨਾਂ ਨੂੰ ਕਿਸੇ ਨੇ ਲਿੰਕ ਦਿੱਤਾ, ਉਹਨਾਂ ਨੇ ਕਲਿੱਕ ਕਰ ਲਿੱਤਾ, ਕਲਿੱਕ ਕਰਦੇਆਂ ਸਾਰ ਈ, ਉਹਨਾਂ ਦਾ ਵਟਸਐਪ ਵੀ ਹੈ, ਔ ਔਦੇ ਅਕਾਂਟ ਚੋਂ ਪੈਸੇ ਵੀ
ਹੂ, ਉਹੀ ਨਾ ਜੀ, ਬਹੁਤ ਜ਼ਿਆਦਾ ਸਕੈਮ ਕੱਢਿਆ
ਉਹਨੇ ਫਿਰ ਸਾਡੇ ਗਰੁੱਪ ਵਿੱਚ, ਜਿਹੜਾ ਸਾਡਾ ਗਰੁੱਪ ਬਣਿਆ ਦਾ ਨਾ, ਉਹਨੇ ਉਹਦੇ ਚ ਮੈਸੇਜ ਕੀਤਾ। ਵੀ ਇਹ ਲਿੰਕ ਤੇ ਕੋਈ ਟੱਚ ਨਾ ਕਰਨਾ, ਕਿਸੇ ਕੋਲ ਵੀ ਆਇ ਤਾਂ, ਮੇਰਾ ਵਟਸਐਪ ਵੀ ਹੈਕ ਹੋ ਗਿਆ। ਤੇ, ਮੇਰੇ ਅਕਾਊਂਟ ਚ ਪੈਸੇ ਵੀੱ ਕੱਢ
ਅੱਛਾ,
ਹੂੰ,
ਬਹੁਤ ਬੁਰਾ ਹਾਲ ਹੈ ਜੀ, ਤੁਸੀਂ ਐ ਨੀ ਵੇਖਦੇ ਇੰਸਟਾਗ੍ਰਾਮ ਤੇ ਨਾ ਪਿੱਛੇ ਇੱਕ ਉਹ ਆਦੀ ਸੀ, ਜਿਵੇਂ ਬੰਦਾ ਵੀਡੀਓ ਚਲਾਦਾ ਸੀ ਨਾ ਇੰਸਟਾਗ੍ਰਾਮ ਹੀ ਬਲੋਕ ਹੋ ਜਾਂਦਾ ਜੀ।
ਅੱਛਾ, ਹਾਂ ਹੋਇਆ ਸੀ, ਵਿਚ ਵੀ ਹਾਂ
ਬੜਾ ਤਗੜਾ ਸਕੈਮਰ ਚੱਲਦੇ ਪਏ ਨ।
ਬਹੁਤ ਕੁੁਛ ਹੋਂਦਾ ਹੈ, ਹੁਣ ਤੇ ਫੋਨ ਜਿਹੜ ਜੇ ਕੋਈ ਸਾਈਟ ਆਪਣੇ ਆਪ ਬੰਦ ਹੋ ਜਾਣਾ ਚੱਲਨੀ, ਬੈਂਦਾ ਡਰ ਜਾਂਦਾ, ਹਾਏ। ਸਾਡਾ ਫੋਨ ਹੋ ਗਿਆ, ਹੈਕ ਤੇ ਨਹੀਂ ਹੋ ਗਿਆ
ਸਹੀ ਗੱਲ ਹੈ ਜੀ ਬਿਲਕੁਲ
ਹਾ ਡਰ ਜਾਂਦਾ, ਕਿ ਮਹੌਲ ਹੀ ਐ ਦਾਦਾਂ ਆ ਗਿਆ ਸੁੱਖ ਦੇ ਨਾਲ ਦੁੱਖ ਵੀ ਪਹਿਲੇ ਹੈਗੇ ਨੇ ਹਾਂਜੀ। ਛੋਟੇ ਛੋਟੇ ਬੱਚਿਆਂ ਨੂੰ ਦੇਖਲੋ ਕਿੰਨੀ ਫੋਨਾ ਦੀ ਉਹ
ਬਿਲਕੁਲ ਜੀ ਅੱਜਕੱਲ ਤੇ ਹਰ ਚੀਜ਼ ਹੈ ਕੋ ਨਹੀਂ ਜੀ ਬਿਨਾਂ ਓਟੀ ਵੀ ਤੋਂ ਹੈਕ ਕਰਦੇ ਐਸੇ ਐਸੇ ਹੈਕਰ ਬੈਠੇ
ਹੁਣ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਥੋੜ੍ਹੀ ਪਤਾ ਵੀ ਕਿਹੜੇ ਲਿੰਕ ਤੇ ਟੱਚ ਕਰਨੇ ਕਿਹੜੇ ਤੇ ਨਹੀਂ ਕਰਨ ਫਿਰ ਘੁੰਮਦੇ ਨੇ ਫੋਨ
ਬਿਲਕੁਲ ਸਹੀ ਗੱਲ ਹੈ
ਹਾਂ। ਤੇ ਬੱਚਿਆਂ ਨੂੰ ਤਾਂ ਹੀ ਕਹਿੰਦੇ ਨੇ ਵੀ ਘੱਟ ਤੋਂ ਘੱਟ ਫੋਨ ਦਵੋ ਆਪਣਾ ਵੀ ਜ਼ਰੂਰੀ ਇਹ ਚੀਜ਼ਾਂ ਦੇ ਤੁਸੀਂ ਫਸਣਾ
ਚਲੋ ਠੀਕ ਹੈ ਜੀ
ਹਾਂਜੀ। ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ